ਭਾਜੀ ਸਤਿ ਸ਼੍ਰੀ ਅਕਾਲ ਠੀਕ ਹੋ ਫਰ ਹਾਂਜੀ ਹਾਂਜੀ ਵਧੀਆ ਹੋਰ ਘਰ ਪਰਿਵਾਰ ਠੀਕ ਵਧੀਆ ਵੀਰ ਮੈਂ ਤੁਹਾਡੇ ਬਾਰੇ ਤੁਹਾਡੇ ਨਾਲ ਇੱਕ ਆਪਣਾ ਟੋਪਿਕ ਸ਼ੇਅਰ ਕਰਨਾ ਚਾਹੁੰਦਾ ਸੀ ਔਨਲਾਈਨ ਸ਼ੋਪਿੰਗ ਤੇ ਆਫਈਨ ਸ਼ੋਪਿੰਗ ਦਾ ਹੈਲੋ ਹੈਲੋ ਹੈਲੋ ਹੈਲੋ
ਹਾਂਜੀ ਹਾਂਜੀ ਕਰੋ ਕਰੋ
ਹੈਲੋ ਵੀਰ ਮੈਂ ਸ਼ੋਪਿੰਗੀ ਕੀ ਨਾਮ ਐ ਤੁਹਾਡੇ ਨਾਲ ਆਪਣਾ ਟੋਪਿਕ ਸ਼ੇਅਰ ਕਰ ਚਾਹੁੰਦਾ ਸੀ ਆਫਲਾਈਨ ਤੇ ਆਨਲਾਈਨ ਸ਼ੋਪਿੰਗ ਦਾ
ਹਾਂਜੀ ਹਾਂਜੀ ਕਰੋ ਜੀ
ਵੀਰੇ ਤੁਸੀਂ ਸਾਨੂੰ ਦੱਸੋ ਕਿ ਸਾਨੂੰ ਜ਼ਿਆਦਾ ਅਡਵਾਂਟੇਜ ਕਿਹੜੀ ਸ਼ੋਪਿੰਗ ਚੋਂ ਮਿਲਦੇ ਨੇ ਆਨਲਾਈਨ ਜਾਂ ਆਫਲਾਈਨ ਸ਼ੋਪਿੰਗ
ਸਾਨੂੰ ਜ਼ਿਆਦਾ ਐਡਵਾਂਟੇਜ ਮਿਲਦੀ ਸਾਨੂੰ ਭਾਜੀ ਉਹ ਆਫਲਾਈਨ ਸ਼ੋਪਿੰਗ ਚ ਕਿਉਂਕਿ ਔਫਲਾਈਨ ਸ਼ੋਪਿੰਗ ਜਿਵੇ ਤੁਸੀਂ ਜਿੱਦਾਂ ਮਰਜ਼ੀ ਚੀਜ਼ ਨੂੰ ਵੇਖ ਕੇ ਕਰ ਸਕਦੇ ਹੋ ਜਿਵੇਂ ਮਰਜੀ ਕੋਈ ਸਾਈਜ਼ ਵਗੈਰਾ ਸਾਈਜ਼ ਛੋਟਾ ਆਨਲਾਈਨ ਸ਼ੋਪਿੰਗ ਬਹੁਤ ਜਿਆਦਾ ਫਾਇਦਾ ਹੈਗੇ ਨੇ ਵੈਸੇ ਔਨਲਾਈਨ ਸ਼ੋਪਿੰਗ ਕਰਨ ਤੇ ਇੱਕ ਚੀਜ਼ ਸਾਨੂੰ ਨਾਲ ਦੇ ਨਾਲ ਮਿਲ ਜਾਏਗੀ ਨਾਲ ਦੇ ਨਾਲ ਉਹ ਔਫਲਾ ਆਨਲਾਈਨ ਸ਼ੋਪਿੰਗ ਸਾਨੂੰ ਨਾਲ ਦੇ ਨਾਲ ਹੀ ਮਿਲੇਗੀ ਨਾ ਜੀ
ਹਾਂਜੀ ਹਾਂਜੀ ਤੇ ਕਈ ਕਈ ਵਾਰੀ ਔਫਲਾਈਨ ਸ਼ੋਪਿੰਗ ਨਾ ਔਨਲਾਈਨ ਸ਼ੋਪਿੰਗ ਤੇ ਫਰੋਡ ਵੀ ਹੋ ਜਾਂਦਾ ਵੈ ਕਈ ਵਾਰੀ ਸਾਈਜ਼ ਛੋਟਾ ਆ ਜਾਂਦਾ, ਕੁਆਲਿਟੀ ਖ਼ਰਾਬ ਆ ਜਾਂਦੀ ਹੈ, ਕਈ ਵਾਰੀ ਕੁਛ ਹੋ ਜਾਂਦਾ, ਹੈ ਨਾ ਵੀਰੇ‌। ਹਾਂਜੀ-ਹਾਂਜੀ। ਅਤੇ, ਹਾਂਜੀ-ਹਾਂਜੀ ਬਾਕੀ ਉਹ ਔਨਲਾਈਨ ਸ਼ੋਪਿੰਗ ਸਕੈਮ ਵੀ, ਬ ਹੂੰਦੇ ਨੇ।
ਹਾਂਜੀ।ਬਹੁਤ ਸਕੈਮ ਹੁੰਦੇ ਪੇ। ਪੈਸੇ ਵਾਪਿਸ ਨੀ ਆਏ, ਜੇ ਤੁਸੀ ਪ੍ਰੋਡਕਟ ਖਰਾਬ ਆ ਤੁਸੀਂ ਵਾਪਿਸ ਕਰੋਗੇ ਫਿਰ, ਉਹ ਦੋ ਤਿੰਨ ਦਿਨ- ਦਿਨ ਤ, ਦਿਨ ਤੱਕ ਆਏਗਾ ਨਾ ਜੀ।
ਹਾਂਜੀ-ਹਾਂਜੀ।'ਔਨਲਾਈਨ' ਸ਼ੋਪਿੰਗ ਦਾ ਸਕੈਮ ਬੜਾ ਤਗੜਾ ਚਲ ਰੇਆ ਤੁਸੀਂ ਫੇਸਬੁੱਕ'ਚ ਆਂਦੇ ਹੋਗੇ ਨਾ? ਔਥੇ, ਆਣਗੇ ਨਾਈੰਟੀ-ਨਾਈਨ ਰੁ ਵੀਦੇ'ਚ ਆਈਫੋਨ ਮਿਲੇਗਾ ਤਾਨੂੰ, ਤੁਸੀਂ ਔਡਰ- ਔਡਰ ਕਰੋਗੇ ਤਾਨੂੰ ਕੈਸ਼ ਆਨ ਡਿਲੀਵਰੀ ਨੀ ਦੇਣਗੇ ਓ, ਤਾਨੂੰ ਦੇਣਗੇ ਯੂ ਪੀ ਆਈ।
ਯੂ ਪੀ ਆਈ, ਪੈਹੇ ਲੇਣੇ ਬੀ ਐਂ ਕਰਲੋ। ਅੱਛਾ ਜੀ, ਹਾਂਜੀ-ਹਾਂਜੀ ਸਹੀ ਗੱਲ ਆ, ਜਿਵੇ ਤੁਸੀਂ ਹੋਣ ਐਥੇ ਤੁਸੀਂ ਔਫਲਾਈਨ ਸ਼ੋਪਿੰਗ ਬੋਤ ਜੈਦਾ
ਹਾਂਜੀ ਹਾਂਜੀ।ਓ ਅਪਣੇ ਹਸਾਬ ਦੀ ਆਪਾ ਕਵਾਲਿਟੀ ਲੈ ਸਕਨੇ ਆਂ, ਪ੍ਰੋਡਕਟ ਲੈ ਸਕਨੇ ਆਂ।
ਕਿਵੇਂ ਕੱਪੜਾ, ਕਿਵੇਂ ਸਾਈਜ਼, ਸਹੀ ਆਏਗਾ, ਨੀ ਆਏਗਾ, ਹੋਰ ਕਿੰਨੇ-ਕਿੰਨੇ ਹਾਂਜੀ। ਆਪਾਂ ਬਾਰਗੇਨਿੰਗ- ਬਾਰਗੇਨਿੰਗ ਕਰ ਦੇਣੇ ਆਂ, ਪੈਹੇ ਦਾ ਘੱਟ-ਵਾਧਾ ਵੀ ਕਰ ਸਕਦੇ ਆਂ। 'ਔਨਲਾਈਨ' ਸੋ਼ਪਿੰਗ ਐਂਵੇ ਘੱਟ-ਵੱਧ ਪੈਹੇ ਲੱਗ ਘੱਟ-ਵਾੱਧਾ ਨੀ ਕਰ
ਹਾਂਜੀ-ਹਾਂਜੀ, ਉਥੋਂ ਤੇ ਸਿਰਫ਼ ਕੂਪਨ ਵਗੈਰਾ ਲੱਗਦੇ ਨੇ।
ਤੇ ਫਿਰ, ਸ਼ੋਰੂਮ ਜਾਣਾ ਪਏਗਾ ਵੱਡੇ ਸ਼ੋਰੂਮ ਜਾਓਗੇ, ਤਦੇ ਕੂਪਨ ਲੱਗਣਗੇ ਹਾੰਜੀ, ਐਵੇਂ ਕੂਪਨ ਕੋਈ ਲਾਂਦਾ ਨੀ। ਐਵੇਂ ਵੇਖੇਐ, ਫੈਦਾ ਐਵੀ ਹੈਗੈ, ਕਿ ਤੁਸੀਂ 'ਔਨਲਾਈਨ ਸ਼ੋਪਿੰਗ' 'ਵਿੱਚ ਜਿਵੇ ਤਾਨੂੰ ਇੱਕ ਨਾ ਇੱਕ ਚੀਜ਼, ਫ੍ਰੀ ਦੇ ਦਿੰਦੇ ਨੇ। ਹਨਾ ਜੀ।ਜਿਵੇਂ ਇੱਕ ਬਾਏ ਗੈਟ ਵੇਗੈਟ ਫ੍ਰੀ ਹਾਂਜੀ।
ਤਾਂ ਦੇ ਦਿੰਦੇ ਨੇ, ਔ।ਹਾਂਜੀ-ਹਾਂਜੀ- ਹਾਂਜੀ- ਹਾਂਜੀ, ਕਿਣੇ ਅਪਾਂ ਔਫਲਾਈਨ ਸ਼ੋਪਿੰਗ ਕਰਨ ਜਾਂਨੇ ਆਂ ਕਿਸੇ ਵੱਡੇ ਮੋਲ ਵਗੈਰਾ 'ਚ ਜੇ ਅਪਾ ਜਾ ਪੰਜ- ਹਜ਼ਾਰ ਦੀ ਸ਼ੋਪਿੰਗ ਕਰਨੇ ਆਂ ਥੋੜੀ ਜਿਆਦਾ ਸ਼ੋਪਿੰਗ ਕਰਨ ਦੋ ਹਜਾਰ ਦੀ, ਸਾੰਨੂ ਉਦੇ ਨਾਲ ਗਿਫਟ ਵੀ ਦਿੰਦੇ ਨੇ
ਆਓਗਾ ਤੇ, ਦੇਂਗੇ ਫੇਰ ਤੁਸੀਂ ਔ ਕੈੰਦੇ ਨੇ, ਤੁਸੀਂ ਦੁਬਾਰਾ ਸਾਡੇ ਕੋਲ ਆਓਗੇ, ਔ ਤਾ ਦਿੰਣੀ ਗਿਫਟ ਨਹੀਂ ਜੀ, ਐਥੇ ਗਿਫਟ ਮਿਲੇ ਲੋਕ ਕਈ ਲਾ ਲਾਲਚ'ਚ ਆ ਜਾਂਦੇ ਨੇ ਗਿਫ
ਹਾਂਜੀ-ਹਾਂਜੀ। ਹਾਂਜੀ-ਹਾਂਜੀ। ਹਾਂਜੇ, ਬਾਕੀ ਹੁਣ, ਜੇੜੇ ਬਜ਼ੁਰਗ ਵਗੈਰਾ ਹੈਗੇ ਨੇ, ਜਿਨਾਂ ਕਾਰ ਕੀਜ ਜਵਾਨ ਬੱਚਾ ਨੀ ਆਯਾ, ਕੋਈ ਜਵਾਨ ਨੀ ਆਯਾ, ੳਹਨਾਂ ਨੂੰ ਫੈਦਾ ਹੈਗਾ, 'ਔਨਲਾਈਨ' ਦਾ ਔ ਔੰਝ ਫੋਣ ਮਾਰ ਸਕਦੇ ਨੇ।
ਜਿਵੇਂ ਜਿਵੇਂ ਕਿਸੀ ਕੋਲ ਵਾਈਟ ਕਲ ਵੀਕਲ ਨੀ ਹੈ। ਕਿਸੀ ਕੋਲ ਔਨਲਾਈਨ ਸੋ਼ਪਿੰਗ ਅਸਤੇ ਬੜਾ ਅਜ-ਕੱਲ ਜਿੰਵੇ ਆ ਜਿਵੇਂ ਬਿਲੀਂਗ ਕਿਟ ਚੱਲ ਰਿਐ। ਕਈਆਂ ਦਾ ਘਰ ਬੌਹਤ ਕਈਆਂ ਦੇ ਘਰ ਕੋਲ ਕੋਈ ਦੁਕਾਨ ਹੁੰਦੀ ਸਬਜ਼ੀ ਆਲੀ ੳਨਲਾਇਨ ਕਰੇ ਬਿਲਿਂਕਿਂਗ ਬਹੁਤ ਵਧੀਆ ਲੱਗਿਆ ਕਿਉਂਕਿ ਉਹ ਦੋ ਦਸ ਮਿੰਟ ਚ ਘਰ ਔਡਰ ਆ ਜਾਦਾ। ਹਾਣ ਜੀ ਦਸ ਮਿੰਟ ਚ ਘਰ ਔਡਰ ਬਿਲਕੁਲ ਬਹੁ ਵਧੀਆ ਲੱਗਿਆ ਮਨੂੰ ਉਹਦਾ ਉਹ ਵਾਲਾ ਚੀਜ਼ ਜ ਤੁਸੀਂ ਵਾਪਸ ਵੀ ਨਾਲ ਦੇ ਨਾਲ ਵਾਪਸ ਵੀ ਨਾਲ ਦੇ ਨਾਲ ਚਲਾ ਜਾਂਦਾ ਹਨਾ ਜੀ ਤੁਸੀਂ ਤੇਡ ਕੋਲ ਅੱਜ ਕੱਲ ਦੀ ਡੇਟ ਅੱਜ ਕੱਲ ਦਾ ਯੂਥ ਹੀ ਬਹੁਤ ਜ਼ਿਆਦਾ ਉਹ ਹੋਇਆ ਪਿਆ। ਕਿ ਸਾਡਾ ਟਿੱਲਾ ਪਿਆ ਦਾ ਵੀ ਕੋਲ ਕੋਈ ਕੰਮ ਕਰਨ ਦੀ ਪਤਾ ਹੀ ਨਹੀ ਕਿ ਕਾਲ ਸਭ ਕੁਛ ਸਭ ਕੁਛ ਸਾਰਾ ਸਮਾਨ ਘਰ ਮਿਲ ਜਾਦਾ। ਕੋਈ ਕਹਿੰਦੇ ਤੇਲ ਬਚੇਗਾ ਹਾਂਜੀ ਇੱਕ ਜਗ੍ਹਾ ਵਧੀਆ ਵੀ ਹੈਗਾ ਵੀ ਔਨਲਾਈਨ ਸ਼ੋਪਿੰਗ ਤੁਸੀਂ ਸਾਈਟ ਤੋਂ ਸ਼ੋਪਿੰਗ ਕਰੋਗੇ ਜਿਵੇਂ ਤੁਸੀਂ ਤੁਹਾਨੂੰ ਬ੍ਰੇਡ ਚਾਹੀਦਾ ਤੁਸੀਂ ਸਾਈਟ ਚ ਸ਼ੋਪਿੰਗ ਕਰੋਗੇ ਨਾ ਔਨਲਾਈਨ ਉਹਦੀ ਸਾਈਡ ਚੋ ਮੈ ਬ੍ਰੈਡ ਚਲਨੀ ਕਈ ਇੱਥੇ ਬਾਹਰ ਔਫਲਾਈਨ ਨੀ ਮਿਲਦਾ ੳਹ ਬ੍ਰੈਂਡ ਬ੍ਰੈਂਡ ਦੀ ਚੀਜ ਲੱਗੇ ਗਏ ਤੇ ਔਨਲਾਨ ਮੰਗਵਾਣੀ ਪੈਂਦੀ।
ਹਾਂਜੀ ਹਾਂਜੀ ਕਈ ਚੀਜ਼ਾਂ ਮਾਰਕੀਟ ਚ ਆਉਂਦੀਆਂ ਹੀ ਨਹੀਂ ਉਸ
ਹਾਂਜੀ ਕੋਪੀਆਂ। ਕੋਚੀ ਆਣਦੀ ਮਾਰਕੀਟ ਚ ਮੇਰੇ ਕੋਲ ਜਾਦਾ ਹਨਾ ਸ਼ੋਕਰ ਬੰਦੇ ਹਾਜੀ ਸ਼ੋਕਰ ਬੰਦੇ ਹੁੰਦੇ ਨੇ ਨਾ ਫੇਰ ਉਹ ਉਹੀ ਸੋਚਦੇ ਉਹੀ ਲੈਣਾ ਸੋਚਦੇ ਨੇ ਬ੍ਰਾਂਡ ਲੈਣਾ ਸੋਚਦੇ ਨੇ। ਜਾਂ ਜਿੰਨੇ ਅਮੀਰ ਬੰਦਾ ਉਹ ਸਾ ਉਹ ਔਨਲਾਈਨ ਸ਼ੋਪਿੰਗ ਕਰੇਗਾ। ਉਹ ਨੂੰ ਚਾਹੀਦਾ ਬ੍ਰਾਂਡਿੱ ਸਾਈਡ ਤੋਂ ਜਾਂਦੇ ਨੇ ਉਹਦੀ ਸਾਈਟ ਜਾ ਕੇ ਫਿਰੂ ਕਰਦੇ ਨੇ ਹਨਾ ਹਾਂਜੀ ਹਾਂਜੀ ਸਾਈਟ ਤੋਂ ਕਰੋਗੇ ਬਹੁਤ ਜ਼ਿਆਦਾ ਫਾਇਦਾ ਹੋਗਾ ਜਿਵੇਂ ਆਪਾਂ ਅੱਜ ਕਲ ਅੱਜ ਕਲ ਨਾ ਹੁੰਦਾ। ਕੀ ਨਾਮ ਈ ਤੁਸੀ। ਕੋਈ ਚੀਜ਼ ਸਾਨੂੰ ਉਹ ਔਨਲਾਈਨ ਮੰਗਵਾਨੀ ਪੈਂਦੀ ਜਿਵੇਂ ਸਕਲਂਟ ਹੋਗੀ। ਆਪਣੀ ਡਾਈ ਉਹ ਸਾਨੂੰ ਨੀ ਪੈਂਦੇ ਬਹੁਤ ਜ਼ਿਆਦਾ ਸਕੈਮ ਚੱਲ ਰਿਹਾ ਦੁਕਾਨਾਂ ਤੇ ਪਤਾ ਨੀ ਕੀ ਦੇ ਰਹੇ ਨੇ ਪਤਾ ਨੀ ਕੀ ਦੇ ਰਹੇ ਸਾਨੂੰ ਵੀ ਸਮਝ ਆਈ
ਹਾਂਜੀ ਹਾਂਜੀ ਹਜ ਜਿਹੜਾ ਨਵਾਂ ਨ ਨਵਾਂ ਨਵਾਂ ਆਏਗਾ
ਹਾਂਜੀ ਨਵਾਂ ਨਵਾਂ ਯ ਹੋ ਬੰਦਾ ਨੂੰਣਾ ਚਾਹੀਦਾ ਕਿਉਂਕਿ ਉਹਨੂੰ ਜ਼ਿਆਦਾ ਨੌਲੇਜ ਨਹੀਂ ਹੁੰਦੀ ਕੀ ਬ ਨਕਲੀ ਵੇਚਦਾ ਪਿਆ ਬੰਦਾ ਕੀ ਵੇਚਦਾ ਹੈ ਨਾ ਜੀ
ਹਾਂਜੀ ਹਾਂਜੀ ਐਵੇਂ ਫਿਰ ਬੰਦਾ ਲੁੱਟਿਆ ਜਾਂਦਾ ਨਾ ਨਵਾਂ ਨਵਾਂ ਬੰਦੇ ਨੂੰ ਕੁਛ ਵੀ ਦੇ ਦੇ ਚੱਕ ਕੇ ਕਿਉਂ ਉਹਨਾਂ ਪਤਾ ਨੀ ਹੋਣਾ ਵੀ
ਹਾਂ ਹਾਂਜੀ ਹਾਂਜੀ ਡਾਇਟ ਫੇਰ ਆਪਣੀ ਬੋਡੀ ਵਸਤੇ ਹੈਗਾ ਜਿੰਨੇ ਮਰਜ਼ੀ ਬੇਹ ਲਓ ਬੋਡੀ ਸਹੀ ਰਹਿਣੀ ਚਾਹੀਦੀ ਹੈ ਬੋਡੀ ਖ਼ਰਾਬ ਹੋ ਗਈ ਤੇ ਸਾਰਾ ਕੰਮ ਖਰਾਬ ਹੋ ਜਾਏਗਾ ਜ਼ਿੰਦਗੀ ਜ਼ਿੰਦਗੀ ਖ਼ਰਾਬ ਹੋ ਜਾਏਗੀ ਸਮਝੇ ਜੀ। ਬਿਲਕੁਲ ਸਹੀ ਗੱਲ ਹੈ। ਹਾਜੀ ਜੀਵੇੈਂ ਲਾਲੋ ਕਿ ਨਵੇ ਕੰਟੀਨ ਵਗੈਰਾ ਲਗਾ ਲਓ ਗਿਨਰ ਲੈਣੇ ਨੀ ਚਾਹੀਦੇ। ਸਾਡੇ ਕੋਲ ਪ੍ਰੋਟੀਨ ਹੋ ਗਿਆ ਪ੍ਰੋਟੀਨ ਸਾਨੂੰ ਲ ਲੈਣਾ ਅੱਜ ਕੱਲ ਦੇ ਪ੍ਰੋਟੀਨ ਮਿਲਦਾ ਨੀ ਸਾਰੀ ਚੀਜ਼ਾਂ ਕੋਲ ਨਹੀਂ ਮਿਲਦਾ ਸਾਨੂੰ ਪ੍ਰੋਟੀਨ ਚਾਹੀਦਾ ਤਾਂ ਫਿਰ ਪ੍ਰੋਟੀਨ ਲੱਗਦਾ ਅੱਜ ਕੱਲ ਦੇ ਮਾਂ ਪਿਓ ਨੀ ਦਵਾਉਂਦੇ ਡੱਬੇ ਗ ਮਾਵਾਂ ਜਾਂ ਉਹ ਜ਼ਿਆਦਾ ਈ ਖਰਾਬ ਹੋ ਰਹੀ ਤਬੀਅਤ। ਅ ਅਜ ਕੱਲ ਹੈ। ਬੜਾ ਬਗਾਰ ਚੀਜ਼ ਹੈਗੀ ਹੈ। ਪਰ ਉਹਨੂੰ ਨੂੰ ਪਤਾ ਕਿ ਮੁੰਡੇ ਨਸ਼ੇ ਚ ਲੱਗ ਗਏ ਫੇਰ ਅਲਗ ਚੀਜ਼ ਹੋ ਜਾਦੀ ਹੈ।
ਹਾਂਜੀ ਹਾਂਜੀ ਅੱਜ ਕੱਲ੍ਹ ਤਾਂ ਨਸ਼ੇ ਬੜੇ ਚੱਲ ਰਹੇ ਨੇ ਬਟ ਔਨਲਾਈਨ ਸ਼ੋਪਿੰਗ ਦਾ ਫਾਇਦਾ ਹੁੰਦਾ। ਆਪਾਂ ਸਾਈਡ ਤੋਂ ਕਰਾਂਗੇ। ਬ੍ਰੈਂਡ ਦੀ ਚੀਜ਼ ਮਿਲਦੀ ਹੈ ਫੇਰ ਉਹ
ਠੀਕ ਹੈ ਤੁਹਾਡੀ ਬਿਲਕੁਲ
ਵੀ ਸਾਨੂੰ ਫਰੀ ਔਡਰ ਵੀ ਦੇਣਗੇ ਉਹ ਡਿਲੀਵਰੀ ਵੀ ਲੈਣਗੇ ਹਾਂਜੀ ਹਾਂਜੀ ਸਾਰੇ ਬਲਿੰਕਡ ਚੀਜ਼ ਵਧੀਆ ਲੱਗੀ ਮੈਨੂੰ ਵੀ।
ਹੂੰ
ਪੁਰੇ ਦਸ ਮਿੰਟ ਚ ਸਾਡੇ ਘਰ ਸਮਾਨ ਆ ਜਾਂਦਾ ਹੈ। ਮੈ ਤੁਸੀਂ ਆਲ ਓਵਰ ਇੰਡੀਆ ਹੈਗਾ ਵੇ ਜਦੋਂ ਮਰਜ਼ੀ ਬਸ ਹੁਣ‌ ਬਾਰਾਂ ਬਜੇ ਤੋ ਬਾਅਦ ਰਾਤੀ
ਹਾਂਜੀ ਆ ਐਚ ਓਪਨ ਨਹੀਂ ਮਿਲ ਜਾਂਦਾ ਫਿਰ ਹੋਰ ਕੋਈ ਸਮਾਨ ਆ ਨਹੀਂ ਸਕਦਾ
ਹਾਂਜੀ-ਹਾਂਜੀ ਹੋਰ ਕੋਈ ਸਮਾਨ ਨੀ ਆਉਂਦਾ ਸਾਡੇ ਮੇਨ ਗਰੋ ਸਾਡੇ ਜਦੋਂ ਤੁਹਾਨੂੰ ਚੀ ਚਾਹੀ ਹੁੰਦੀ ਉਹ
ਜਿਵੇਂ ਰਾਤੀ ਕੋਈ ਈਦ ਖਾਣ ਕੋਇਸ ਸਬਜ਼ੀ ਦੀ ਦੁਕਾਨ ਕੋਈ ਨੀ ਖੁੱਲੇ ਹੁੰਦੀ ਤੁਸੀਂ ਉੱਥੇ ਔਡਰ ਕਰੋ ਉੱਥੇ ਔਡਰ ਕਰੋ ਨਾਲ ਦੇ ਨਾਲ ਤੁਹਾਡੇ ਘਰ
ਹਾਂਜੀ-ਹਾਂਜੀ ਜਿਵੇਂ ਕਿਸੇ ਕਿਸੇ ਇੰਡਸਟਰੀਅਲ ਏਰੀਏ 'ਚ ਰਹਿੰਦੇ ਹਾਂ ਉਹਦੇ 'ਤੇ ਘਰ ਨਹੀਂ ਆਉਂਦੇ ਬੜਾ ਘੱਟ ਹੁੰਦਾ ਹੈ ਦੁਕਾਨ ਵਗੈਰਾ ਨਹੀਂ ਆਉਂਦੀ ਉੱਥੇ ਉੱਥੇ ਫਾਇਦਾ ਹੁੰਦਾ ਮਕਾਨ ਦੁੱਧ ਵਲਿਆਦਾ ਮੇਰੇ ਨਾਲੋ ਨਾਲ
ਹਾਂਜੀ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਹੈ ਕਈਆਂ ਦੇ ਘਰ ਦੇ ਕੋਲ ਦੁਕਾਨਾਂ ਹੀ ਨਹੀ ਹੁੰਦੀਆ ਫੁਸ਼ ਪਾਪੋਲੀਆ
ਹਾਂਜੀ-ਹਾਂਜੀ ਕਿਸੇ ਚੀਜ਼ ਦੀਆਂ
ਖਾਂ ਗਈ ਕਰਿਆਨ ਦੀ ਦੁਕਾਨ ਕੋਈ ਕੁਛ ਨੀ ਹੁੰਦਾ ਫਿਰ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਸ਼ੇਦਾ ਉਹਨਾਂ ਦੇ ਘਰ ਆਗਿਆ ਔਡਰ ਪੇਹੇ ਚਲੋ ਪੇਹੇ ਤਾਂ ਜ਼ਿਆਦਾ ਲੱਗਣ ਗੇ ਲਗਣਗੇ ਉਨਾ ਦਾ ਬੀ ਸਿੱਧਾ ਘਾਟ ਰੋਡ ਦਾ ਆਰਡਰ ਦੇ ਰਿਹਾ ਹੈ
ਹਾਂਜੀ-ਹਾਂਜੀ ਬਾਕੀ ਇਹ ਚੀਜ਼ ਵਧ ਵਧੀਆ ਗੱਡੀ ਹੈ ਗੌਰਮੈਂਟ ਨੇ ਨਾਲੇ ਕਿਸ ਟਾਈਮ ਬੰਦਾ ਬੰਦੇ ਤਬੀਯਤ ਖਰਾਬ ਹੁੰਦੀ
ਸਾਡੇ ਇੱਥੇ ਹਾਂਜੀ-ਹਾਂਜੀ ਸਾਡੇ ਇਥੇ ਦੋ ਸਟੋਰ ਨੇ ਉਹਦੇ
ਹਾਂਜੀ-ਹਾਂਜੀ
ਮੈਂ ਔਫਲਾਈਨ ਤਾਂ ਤੁਸੀਂ ਜਾਓਗੇ ਤੁਹਾਨੂੰ ਸਸਤੀ ਮਿਲੇਗੀ ਡਬਲ ਔਨਲਾਈਨ ਤੁਹਾਨੂੰ ਡਬਲ ਪਰਾਈਜ਼ ਮਿਲਜੇਗਾ। ਇਹ ਧਿਆਨ ਰੱਖਣਾ ਜਲ ਜਲਦੀ ਪਹੁੰਚਾਰਿਐ। ਪੈਸੇ ਤਾਂ ਜਾਦੇ ਲਗਣਗੇ ਹੀ ਲੱਗਣਗੇ।
ਨਹੀਂ-ਨਹੀਂ ਭਾਜੀ ਕਿ ਨਾਮ ਐ ਕਈ ਵਾਰੀ ਸਮਾਨ ਜਾਦਾ ਪਾਇਆ ਮੈ ਥਰੈਡਿੰਗ ਡਰੀ ਵੀ ਨੀ ਲੱਗਦਾ
ਹਾਂਜੀ ਉਹ ਤਾਂ ਠੀਕ ਆ ਪਹਿਲੀ ਵਾਰੀ ਪਹਿਲੀ ਵਾਰੀ ਮਿਲ ਮੈਨੂੰ ਰੱਖਣੀ ਬਾਕੀ ਹੋ ਗਿਆ।
ਹਾਂਜੀ-ਹਾਂਜੀ ਨਹੀਂ ਪਹਿਲੀ ਵਾਰੀ ਨੀ ਉਹ ਮ ਮੰਗਾਓਗੇ ਨਾ ਆ ਸੋ ਤੋਂ ਉੱਪਰ ਦੋ ਸੌ ਤੋਂ ਉਪ ਪਰ
ਬਲਿੰਕਟ ਤਰੀਕਾ ਬਹੁ ਵਧੀਆ ਉਹਦੇ ਚ ਪੁਆਇੰਟ ਹੁੰਦੇ ਨੇ ਜਿਵੇ ਪੰਦਰਾਂ ਸੌ। ਪੁਆਇੰਟ ਕਰ ਲੈਣਾ ਤੈਨੂੰ ਅੱਠ ਸੌ ਸਾਢੇ ਅੱਠ ਸੌ ਬਣਜੂ।
ਹਾਂਜੀ-ਹਾਂਜੀ ਆ ਵੀ ਚੱਕਰ ਹੈ।
ਹੂੰ।
ਹਾਂਜੀ
ਹਾਂਜੀ ਬਿਲਕੁਲ ਸਹੀ ਗੱਲ ਹੈ ਬਿਲਕੁਲ
ਹਾਂਜੀ-ਹਾਂਜੀ।
ਤੈਨੂੰ ਕਿਹੜੀ ਸ਼ੋਪਿੰਗ ਵਿੱਚ ਲੱਗੀ ਜਾ ਗਾ
ਸਾਨੂੰ ਪ੍ਰੋਡਕਟ ਵੀ ਸਾਡੇ ਸਾਹਮਣੇ ਵੀ ਆਉਂਦਾ ਹੈ ਕੁਆਲਿਟੀ ਪਤਾ ਲੱਗ ਜਾਂਦੀ ਏ।
ਹਾਂਜੀ ਓਨਲਾਈਨ ਸ਼ੋਪਿੰਗ ਤੁਸੀਂ ਤੁਸੀਂ ਮੰਗਵਾਓਗੇ ਜਿਵੇ ਤੁਸੀਂ ਔਡਰ ਮੰਗਵਾਇਆ ਕੋਈ ਫ ਉਹਦਾ ਸਾਈਜ਼ ਛੋਟਾ ਆ ਗਿਆ ਜੀ ਹੁਣ-ਹੁਣ ਤੁਸੀਂ ਉਹਨੂੰ ਫੇਰ ਐਪਲੀਕੇਸ਼ਨ ਪਾਓਗੇ।
ਹਾਂ ਫਿਰ ਲੈਣ ਆਏਗਾ ਫਿਰ ਆਪਾਂ ਕੀ-ਕੀ ਪਤਾ ਕੀ ਪਤਾ ਪੈਸੇ ਸਾਡੇ ਵੋਲਟ ਚ ਆਣ ਸਾਨੂੰ
ਹਾਂਜੀ ਪੈ-ਪੈ-ਪੈੇ ਦੀ ਪੈਸੇ ਦੀ ਐਪਲੀਕੇਸ਼ਨ ਪਾਣੀ ਪੈ ਜੇ ਫਿਰ ਤੁਸੀ ਕਹੋਗੇ ਬਾਅਦ ਇੱਥੋਂ ਸਮਾਨ ਲੈਣਾ ਪਏਗਾ ਹੈਨਾ ਜੀ। ਹਾਂਜੀ-ਹਾਂਜੀ। ਹਾਂਜੀ। ਹੈਗਾ ਬਿਲਕੁਲ। ਹੋਰ
ਤੁਸੀਂ ਪ੍ਰੈਫਰ ਕਰਦੇ ਹੋ ਵੈਸੇ
ਮੈਂ ਵੀ ਔਫ ਨਹੀਂ ਕਰਦਾ ਵਾ ਕਦੀ ਕ ਜਿਵੇਂ ਉਹ ਜਿਵੇਂ ਸਟੋਰੇ ਲੈ ਲ ਮ ਫਿਰ ਉਹਨਾਂ ਨੂੰ ਉਹਨੂੰ ਮੈਂ ਔਨਲਾਈਨ ਕਰਦਾ ਵਾਂ ਕਿਉਂਕਿ ਅੱਜ ਕੱਲ ਸਕੈਮ ਬੜਾ ਜ਼ਿਆਦਾ ਆ। ਤੁਸੀਂ ਔਨਲਾਈਨ ਸਾਈਟ ਤੇ ਆ ਤਿੰਨ ਹਜ਼ਾਰ ਦਾ ਤਿੰਨ ਹਜ਼ਾਰ ਦਾ ਸਮਾਨ, ਹਾਂਜੀ ਤਿੰਨ ਹਜ਼ਾਰ ਦਾ ਸਮਾਨ ਤੇ ਓਨਲਈਨ ਮਿਲਦਾ ਬਸ ਪੰਜ ਸ ਦਿ ਡੇਢ ਪੰਦਰਾਂ ਸੋਲਾਂ ਹੋ ਤਾਂ ਗੱਲ ਗਲਤ ਹੈ ਸਾਨੂੰ ਵੀ ਪਤਾ ਕੀ ਦੇ ਅ ਨਿਕਲੀ ਦੇ ਰਿਹਾ
ਹਾਂਜੀ-ਹਾਂਜੀ। ਗਆਲਿਟੀ ਤਾਂ ਫਿਰ ਕਰ ਆਦਾ ਨਾ ਫਿਰ
ਹੋਏਗਾ ਸੀ
ਹਾਂਜੀ-ਹਾਂਜੀ। ਸਾਨੂੰ ਮੰਗਵਾਉਣਾ ਮਤਲਬ ਕਿ ਉਹ ਕੋਈ ਮਤਲਬ ਬ੍ਰੈਂਡ ਦਾ ਸਮਾਨ ਮੰਗਉਣਾ ਆਪ ਮੰਗਈਏ ਜਿਵੇਂ ਕੋਈ ਆਪਣੇ ਰੇਂਜ ਸਮਾਨ ਨਵੇਂ ਕੱਪੜੇ ਵਗੈਰਾ ਉਹ
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ। ਹੋਰ
ਵਧੀਆ ਫੇਰ ਵਧੀਆ ਉਹ ਤੁਹਾਡਾ ਕੀ ਓਪੀਨੀਅਨ ੲ ਵੈਸੇ ਫੇਸੁੱਕ ਚਖ ਹੋਗਾ ਤੁਹਾਨੂੰ ਕੀ ਚੀਜ਼ ਦਿੰਦੇ ਹੋਗੇ ਉਹ ਸ ਹੁੰਦਾ ਨਾਲੇ ਕ ਡਿਲੀਵ ਹੁੰ ਨ ਤੁਸੀਂ ਪੈਸੇ ਕ ਦੋਗੇੂੰਡਾ ਡਰ ਵੀ ਨ ਆਏਗਾ ਤੇ ਕੈ ਮਜ਼ਾ ਸਾਡੇ ਨਾਲ।
ਹਾਂਜੀ ਹਾਂਜੀ -ਚਲੌ ਬੇਕਾਰ ਚੀਜ਼ ਹੈ ਵੈਸੇ ਉਥੇ ਕੋਈ ਕਰਦੇ ਹੀ ਨੀ ਵੈਸੇ ਕੋਈ ਵੀ ਕਈ ਹੁੰਦਾ ਸੱਚ ਹੁੰਦਾ।
ਹਾਂਜੀ ਹਾਂਜੀਫਲਿਪਕਾਰਡ ਤ
ਹੈ ਵਧੀਆਸ ਮੇਰੇ ਹਿਸਾਬ ਨਾਲ
ਹਾਂਜੀ ਹਾਂਜੀ ਠੀਕ ਹੈ ਵੀਰੇ ਮੈਨੂੰ ਤੁਹਾਡੇ ਨਾਲ ਗਲ ਕਰਕੇ ਬਹੁਤ ਵਧੀਆ ਲੱਗਿਆ ਚੰਗਾ ਸਸਰੀ ਕਾਲ ਵੀਰੇ ਸਤਿ੍ਰੀ ਨ ਸ਼ਕ